ਹੈਲੋ ਹਾਂਜੀ, ਹੋਰ ਕੀ ਹਾਲ- ਚਾਲ?
ਵੱਧੀਆ ਕੀ ਕਰਦੇ?
ਬਸ ਮੈਂ ਵੇਲੀ ਸੀ ਹਜੇ ਤਾਂ ਬੈਠੀ ਹੋਈ ਸੀ।
ਅੱਛਾ, ਅੱਛਾ ਮੈਂ ਪੁੱਛਣਾ ਸੀਗਾ ਤੁਆਨੂੰ ਸੋਸ਼ਲ-ਮੀਡੀਆ ਕਿੱਦਾਂ ਦਾ ਲੱਗਦਾ ਵਾ?
ਸੋਸ਼ਲ-ਮੀਡੀਆ ਵਧੀਆ ਦੇਖੋ ਅਗਰ ਤੇ ਓਨੂੰ ਵਧੀਆ ਤਰੀਕੇ ਨਾਲ ਯੂਜ ਕਰੋ। ਹਨਾ, ਦੇਖੋ ਜੀ। ਤਾਂ ਐ ਚੀਜ਼ ਹੈਗੀ ਆ ਵੀ ਕਿਧਰੇ ਵੀ ਬੰਦਾ ਬੈਠ ਕੇ ਕਿਸੇ ਦੇ ਨਾਲ ਵੀ ਦੇਖੋ ਸੰਪਰਕ ਕਰ ਸਕਦਾ ਹੈ ਫੋਨ ਫੋਨ ਕਰ ਸਕਦਾ ਏ, ਵੀਡੀਓਕਾਲ ਮੈਸੇਜ ਦੇ ਥਰੂ ਦੂਜੀ ਜਾਣਕਾਰੀ ਐ ਹੈਗੀ ਏ ਵੀ ਜਿੱਦਾਂ ਬੱਚੇ ਨੇ ਅੱਜ-ਕੱਲ੍ਹ ਦੇ ਫੋਨਾਂ ਚ ਤੁਆਨੂੰ ਪਤਾ ਹੀ ਏ ਹਰ ਵਕਤ ਵੀ ਬਿਜ਼ੀ ਰੈਂਦੇ ਨੇ ਬ ਬੀਜੀ ਰੇਂਦੇ ਨੇ, ਬਿਨਾ ਫੋਨ ਤੋ ਤੇ ਅਗਰ ਉਹੀਓ ਸੋਸ਼ਲ-ਮੀਡੀਆ ਦੇ ਥਰੂ ਫੋਨਾਂ ਦੇ ਥਰੂ ਅਗਰ ਅਸੀਂ ਉਨਾਂ ਨੂੰ ਔਨਲਾਈਨ ਫੋਨ ਦੇ ਵਿੱਚ ਵੀ ਉਨਾਂ ਨੂੰ ਕੋਈ ਸਕੂਲ ਦੀ ਹੀ ਕੁਛ ਏਕਟੀਵਿਟੀਸ ਵਗੈਰਾ ਪੜਾਈ ਤੋਂ ਰਿਲੇਟਵ ਦਿਖਾਦੇਨ।
ਹਾਂਜੀ, ਹਾਂਜੀ ਓ ਤੇ ਹੈ। ਬੋਤ ਸਾਰੇ ਸਾਨੂੰ ਬੈਨੀਫਿੱਟ ਮਿਲਦੇ ਹੈਗੇ ਆ ਸੋਸ਼ਲ- ਮੀਡੀਆ ਤੋਂ।
ਕਿਉਂਕਿ ਬੱਚੇ ਨਾ ਦੇਖੋ ਪ੍ਰੈਕਟੀਕਲ ਤੋਂ ਜਲਦੀ ਸਿੱਖਦੇ ਨੇ।
ਹਾਂਜੀ ਛੋਟੇ ਤੋਂ ਛੋਟਾ ਫੋਰਮੂਲਾ ਅਸੀਂ ਦੇਖ ਸਕ ਦੇ ਹੈਗੇ ਆ ਨੈਟ ਤੋਂ ਹਨਾ ਕੋਈ ਵੀ।
ਹਾਂਜੀ ਕਿੱਧਰੇ ਦੀ ਵੀ ਕੋਈ ਦੇਸ਼, ਵਿਅਕਤੀ, ਕਿਸੀ ਚੀਜ ਵਗੈਰਾ ਕੋਈ ਵੀ ਡਿਟੇਲ ਵਗੈਰਾ ਕੁੱਛ ਵੀ, ਗੋਲ ਲਿਖੋ ਉਸ ਜਗ੍ਹਾ ਦਾ ਨਾਮ ਤੇ ਹੋਰ ਕੁੱਛਣਾ ਲਿ ਖੋ ਤੇ ਤੁਆਨੂੰ ਨਾਲੋਂ-ਨਾਲ ਦੋ ਮਿੰਟਾਂ ਦੇ ਵਿੱਚ-ਵਿੱਚ ਮਿਲ ਜੇਗਾ ਤੁਆਨੁੰ ਉੱਥੇ ਦੀ ਜਗ੍ਹਾ ਤੇ ਸਾਰੀ ਡਿਟੇਲ।
ਹਾਂਜੀ, ਓ ਤਾਂ ਹੈ ਸਾਡੇ ਪ੍ਰਧਾਨ ਮੰਤਰੀ ਕਿੱਥੇ ਜਾਂਦੇ ਹੈਗੇ ਸਾਨੂੰ ਓ ਵੀ ਸੋਸ਼ਲ- ਮੀਡੀਆ ਤੋਂ ਪਤਾ ਲੱਗ ਜਾਂਦਾ ਹਨਾ।
ਟੀਵੀ ਪੇਲੇ ਲੋਕੀ ਰੇਡੀਓ ਦੇ ਥਰੂ ਸੁਣਦੇ ਸੀ ਫਿਰ ਟੀਵੀ ਉਹਦੇ ਚ ਦੇਖਣਾ ਟੀਵੀ ਦੇ ਜਰੀਏ ਦੇਖਣਾ ਠੀਕ ਏ ਫੇਰ ਉਸ ਤੋਂ ਯੂਟਿਊਬ ਆਏਆ ਵੀ ਲਾਈਵ ਦੇਖ ਲੀਏ ਹਨਾ ਵੀ ਪੂਰਾ, ਮੈਚ ਵਗੈਰਾ ਵੀ ਆਂਦੇ ਨੇ। ਮਰਜ਼ੀ ਬੈਠੀ ਹੋਈ ਇੱਕ ਕਿਉਂਕਿ ਟੀਵੀ ਦੇ ਨਾਲ-ਨਾਲ ਜਾ ਨੀ ਸਕਦੇ? ਫੋਨ ਔਰ ਇੰਟਰਨੈਟ ਤੇ ਅੱਜ-ਕਲ੍ਹ ਹੈ ਈ ਨੀ ਉਹਦੇ ਥਰੂ ਹਾਂਜੀ।
ਵਿਆਹ ਹੋਵੇ ਕਿਸੇ ਦਾ ਹਨਾ ਆਪਾਂ ਦੂਰ ਬੈਠੇ ਹੋਏ, ਅਸੀਂ ਉਹ ਸਕਦੇ ਹੈਗੇ ਹਾਂ।
ਸਹੀ ਗੱਲ ਏ ਤੁਆਡੀ ਤੇ ਉਹੀ ਤੇ ਮੌਸਮ ਜਿਵੇਂ ਦੇਖਣਾ ਹੈ ਵੀ ਹਾਂ ਕੱਲ ਦਾ ਕੀ ਮੌਸਮ ਹੈਗਾ।
ਕੱਲ ਦਾ ਪਰਸੋਂ ਦਾ ਆਪਾਂ ਹਫਤੇ ਦਾ ਦੇਖ ਸਕਦੇ ਹੈਗੇ ਆ ਹਨਾ, ਕਿਧਰੇ ਜਾਣਾ ਹੋਵੇ ਘਰ ਕੋਈ ਫੰਕਸ਼ਨ ਕਰਾਣਾ ਹੋਵੇ। ਆਪਾਂ ਪਤਾ ਲੱਗ ਜਾਂਦਾ ਹੈਗਾ ਫੋਨ ਦੇ ਥਰੂ ਈ। ਕਿ ਇੰਨਾ ਹਨਾ, ਅੱਗੇ ਚਲੇ ਗਿਆ ਹੋਇਆ ਵਆ ਬਹੁਤ ਜ਼ਿਆਦਾ ਟੈਕਨੋਲੋਜੀ ਆ ਗਈ ਹੋਈ ਹੈ।
ਹਾਂ, ਵੀ ਆਪਣਾ ਦੇਖੋ ਅਗਰ ਅਸੀਂ ਵਿਹਲੇ ਹਾਂ, ਤੇ ਕੋਈ ਮੂਵੀ ਵੇਖਣੀ ਹੈ। ਕੋਈ ਗਾਣੇ ਵੇਖਣੇ ਨੇ, ਕੋਈ ਗੇਮ ਦੇਖਣੀ ਹੈ। ਖੇਲਣੀ ਹੈ ਤੇ ਉਹ ਦੇਖੋ ਆਪਣਾ ਕਰ ਸਕਦੇ ਹਾਂ, ਕਿਧਰੇ ਜਾਈਐ ਡਾਊਨਲੋਡ ਕਰਕੇ ਕਿ ਲੈਜੋ ਠੀਕ ਹੈ, ਬੋਰ ਹੋ ਰਹੀਆਂ ਇਕੱਲੇ ਅਸੀਂ ਤਾਂ ਕਰਕੇ ਬੰਦਾ ਮੂਵੀ ਸੋਵੀ ਵੇਖ ਲੈਂਦਾ ਐ।
ਹਾਂਜੀ-ਹਾਂਜੀ, ਇਹ ਤੇ ਹੈ, ਹੁਣ ਜਿੱਦਾਂ ਇੱਕ ਵਾਰੀ ਜਦੋਂ ਸੋਸ਼ਲ ਮੀਡੀਆ ਤੇ ਕੋਈ ਵੀ ਚੀਜ਼ ਆ ਜਾਂਦੀ ਹੈ ਨਾ ਤੇ ਉਹ ਡਿਲੀਟ ਨਹੀਂ ਹੋ ਪਾਉਂਦੀ ਹੈਗੀ। ਹੁਣ ਆਪਣੇ ਰੀਸੈਂਟਲੀ ਲਾ ਲਓ ਪੰਜਾਬ ਦੀ ਆਈ ਹੈਗੀ ਹੈ ਸਤਲੁਜ ਮੂਵੀ ਹਨਾ ਉਹਨਾਂ ਨੇ ਬੈਨ ਕਰ ਦਿੱਤੀ ਹੈਗੀ ਹੈ, ਬਟ ਫੇਰ ਵੀ ਉਹ ਹੈਗੀ ਹੈ। ਸੋਸ਼ਲ ਮੀਡੀਆ ਤੇ, ਇੰਟਰਨੈਟ ਤੇ ਹੈਗੀ ਆ ਅਸੀਂ ਦੇਖ ਸਕਦੇ ਹਾਂ। ਆਮ
ਯੂਟੀਊਬ ਤੇ ਵੀ ਆ ਗਈ ਹੈ।
ਹਾਂਜੀ-ਹਾਂਜੀ ਯੂਟਿਊਬ ਤੇ ਵੀ ਆ ਗਈ ਹੈ। ਤੁਸੀਂ ਸਭ ਤੋਂ ਜ਼ਿਆਦਾ ਕੌਣ ਸਾ ਚਲਾਉਂਦੇ ਹੈਗੇ ਹੋ ਐਪ।
ਇੰਸਟਾਗ੍ਰਾਮ ਵਿੱਚ ਆਏ ਨੇ ਦੇਖੋ ਫਰੀ ਟਮ 'ਚ ਮੂਵੀ ਵਗੈਰਾ ਦੇਖਣੀ ਹੈ ਤਾਂ ਸਾਰਾ ਕੁਛ ਐਮਾਜ਼ੋਨ ਹੈਗਾ, ਹੋਟਸਟਾਰ ਹੈਗਾ, ਠੀਕ ਹੈ ਉਸ ਤੋਂ ਬਾਅਦ ਨੈਟਫਲਿਕਸ ਹੈਗਾ, ਸਭ ਕੁਛ ਹੀ ਹੈ। ਜਿਹਦੇ ਤੇ ਮਨ ਕਰੇ ਆਪਣਾ ਦੇਖੋ ਅੱਜ-ਕੱਲ ਵਾਈਫਾਈ ਲੱਗੇ ਹੁੰਦੇ ਨੇ ਘਰਾਂ-ਘਰਾਂ ਦੇ ਵਿੱਚ। ਜੋ ਰੀਚਾਰਜ ਕਰਾਓ ਤੇ ਦੇਖੀ ਜਾਓ।
ਵੀ ਲੋਕਾਂ ਨੇ ਜਿੱਦਾਂ ਘਰ ਕਿਸੇ ਨੇ ਗੈਸਟ ਨ ਆਉਣਾ ਐ, ਪਹਿਲੇ ਤਾਂ ਚਲੋ ਨੋਰਮਲ ਸਬਜ਼ੀਆਂ ਬਣਦੀਆਂ ਸੀ ਅੱਜ-ਕੱਲ ਯੂਟਿਊਬ ਤੋਂ ਵੇਖ ਕੇ ਜੋ ਮਰਜੀ ਬਣਾ ਲਉ।
ਹਾਂਜੀ, ਬਹੁਤ ਸਾਰੇ ਹੈਕਸ ਆ ਜਾਂਦੇ ਹੈਗੇ ਆ ਹਨਾ।
ਕਈ ਲੋਕ ਬਾਹਰ ਦਾ ਖਾਣਾ ਨਹੀਂ ਪਸੰਦ ਕਰਦੇ। ਚਲੋ ਘਰ ਬਣਾਣਾ ਹੈ ਹਾਈਜੀਨ ਤਰੀਕੇ ਨਾਲ ਸਾਫ਼ -ਸੁਥਰਾ। ਤੇ ਯੂ
ਹਾਂਜੀ।
ਖਾਣਾ ਬਣਾਣਾ।
ਫਰੀ ਟਾਈਮ ਹਨਾ ਗੇਮਿੰਗ ਉੱਥੇ ਚੱਲਦੀ ਹੈਗੀ ਆ ਓਨਲਾਈਨ ਗੇਮਿੰਗ। ਚੱਲਦੀ ਹੈਗੀ ਆ ਓਫਲਾਈਨ ਖੇਲਦੇ ਹੈਗੇ ਆ ਪਹਿਲੇ ਜਿੱਦਾਂ ਕਿ ਲੂਡੋ ਇੱਕ ਬੋਰਡ ਆਉਂਦਾ ਹੁੰਦਾ ਸੀ ਹਨਾ, ਉਠ ਤੇ ਆਪਾਂ ਖੇਡਦੇ ਸੀਗੇ। ਹੁਣ ਕੀ ਹੈ ਫੋਨ ਦੇ ਵਿੱਚ ਆਗ ਗਿਆ ਹੋਇਆ ਵਾ।
ਹਾਂਜੀ, ਤੁਸੀਂ ਇਹ ਦੇਖੋ ਅਹ ਅ ਇਹਦੇ ਜਿਹੜੀ ਹੈ ਸੀ ਔਨਲਾਈਨ ਦੇ ਜਿਹੜੇ ਸੋਸ਼ਲ ਮੀਡੀ- ਤੇ ਵੀ ਕਿੱਧਰੇ ਮਾਰਕੀਟਿੰਗ ਦਾ ਵੀ ਕੰਮ ਕਰ ਸਕਦੇ ਆ ਹਨਾ। ਕੁਝ ਬੀ ਜਿਵੇਂ ਖਰੀਦਣਾ ਜਾਂ ਵੇਚਣਾ। ਵਲੋਗ ਵਗੈਰਾ ਲੋਕੀ ਬਣਾਉਂਦੇ ਨੇ ਸੋਸ਼ਲ ਮੀਡੀਆ ਉਹ ਰੁਜ਼ਗਾਰ ਜੀ, ਜਿਹੜੇ ਬੇਰੁਜ਼ਗਾਰ ਹੁੰਦੇ ਨੇ ਉਹਨਾਂ ਨੂੰ ਵੀ ਰੁਜ਼ਗਾਰ ਮਿਲਦੀ ਪਈ ਹੈ। ਤੇ ਗ਼ਰੀਬ ਹੈ ਦੇਖੋ ਫੋਨ ਤੇ ਹਰ ਕਿਸੇ ਕੋਲ ਹੈ ਹੀ ਹੈ, ਹਨਾ ਉਹਨੂੰ ਕੁਛ ਨਾ ਕੁਛ ਮਿਲਿਆ ਹੀ ਹੋਇਆ ਐ।
ਹਾਂਜੀ।
ਹਾਂਜੀ, ਏ ਤੇ ਬਾਕੀ ਨੁਕਸਾਨ ਵੀ ਦੇਖੋ ਹੈ ਈ ਨੇ।
ਹਾਂਜੀ, ਉਹ ਤਾਂ ਹੈ, ਉਹ ਤਾਂ ਮਤਲਬ ਅਸੀਂ ਫੋਨ ਚਲਾਉਂਦੇ। ਰਾਂਗੇ ਅਸੀਂ ਸੋਵਾਂਗੇ ਨੀ ਸਾਡੀ ਸਿਹਤ ਤੇ ਫ਼ਰਕ ਪਊਗਾ ਹਨਾ।
ਹਾਂ, ਸਹੀ ਗੱਲ ਹੈ ਸਭ ਤੋਂ ਵੱਡੀ ਗੱਲ ਚਲੋ ਠੀਕ ਹੈ, ਇੱਕ ਮਰਿਆਦਾ ਜੇ ਟੈਮ ਦੀ ਉਹ ਕਰੋ ਹੁਣ ਲੋਕੀ ਕਈ ਲੋਕ ਤਾਂ ਬਿਲਕੁਲ ਈ ਸਵੇਰੇ ਉੱਠਣਗੇ ਫੋਨ ਮੈਂ ਹੁਣ ਜਾਣਗੇ ਸੋਣਗੇ ਠੀਕ ਐ ਰੋਟੀ ਖਾਣ ਲਈ। ਠੀਕ ਐ, ਵੋ ਐਕਟੀਵਾ ਬਾਈਕ ਵਗੈਰਾ ਵੀ ਚਲਾ ਰਹੇ ਹੋਣਗੇ ਤਾਂ ਵੀ ਫੋਨ ਹਾਂਜੀ ਫੋਨ ਹੋਏਗਾ, ਬੱਚਿਆਂ ਲਈ ਤਾਂ ਸਭ ਤੋਂ ਵੱਡਾ ਅਸਰ ਪੜਾਈ ਤੇ ਪੈਂਦਾ ਪਿਆ।
ਬੋਹ ਜ਼ਿਆਦਾ ਪੈਂਦਾ ਐ ਲੋ ਬੱਚੇ ਪੜਦੇ ਈ ਨੀ ਐ ਪੜਾਈ ਨੂੰ ਤੇ ਪੜਾਈ ਨੂੰ ਤਾਂ ਪੈਨਸਿਲ ਨੂੰ ਹੱਥ ਨੀ ਲਗਾਂਦੇ ਸਕੂਲੋਂ ਆਂਦੇ ਐ। ਜੀ ਸਾਨੂੰ ਫੋਨ ਚਾਹੀਦਾ ਵਾ। ਠੀਕ ਆ ਟਿਊਸ਼ਨ ਤੋ ਆਂਦੇ ਨੇ ਫੋਨ ਚਾਹੀਦਾ ਪਹਿਲਾਂ ਇਹੀ ਉਹ ਬਾਹਰ ਖੇਡਦੇ ਹੁੰਦੇ ਸੀਗੇ ਹਨਾ।
ਹਮ ਜੇ ਫੋਨ ਨਾ ਦਈਏ ਤਾਂ ਟੈਨਸ਼ਨ ਲੈ ਲੈਣਗੇ ਹਾਂ ਵੀ ਫੋਨ ਦੇ ਦੇ। ਰੋਟੀ ਛੱਡ ਦੇਣਗੇ। ਵੀ ਨਿੱਕੇ- ਨਿੱਕੇ ਬੱਚਿਆ ਨੂੰ ਫੋਨ ਲੇ ਲਈ। ਉਂਝ ਪੜਾਈ ਦੀ ਟੇਨਸ਼ਨ ਨਾ ਲੇਣ
ਹਾਂਜੀ- ਹਾਂਜੀ।
ਹੂੰ।
ਤੁਸੀਂ ਇੱਕ ਹੁਣ ਸੇ਼ਕ ਦਸੇਆ ਹੋਆ, ਕਈ ਲੋਕ ਜਿਵੇਂ ਫੇਕ ਨਿਊਜ ਬਣਾ ਕੇ
ਹਾਂਜੀ- ਹਾਂਜੀ।
ਆ ਜਾਂਦੇ ਨੇ ਜਿਵੇਂ ਕੋਈ ਮੈਂ ਬੜੇ ਵੇਖੇ ਨੇ ਵੀ ਇਹ ਐਕਟਰ ਮਰ ਗਿਆ ਏ ਇਹ ਐਕਟਰ ਮਰ ਗਿਆ ਏ ਹਨਾ ਗਲਤ ਨਾ ਦੇਖਣ ਵਾਸਤੇ ਅਫਵਾਵਾ ਫੈਲਾ ਦੇਖੋ ਉੱਪਰ ਹੈਡਿੰਗ ਕੁਛ ਹੋਰ ਰਹਿੰਦੀ ਏ ਅੰਦਰ ਕੁਛ ਹੋਰ ਹੋਏਗਾ।
ਹਾਂਜੀ- ਹਾਂਜੀ ਇਹ ਤੇ ਹੈ ਅੱਜ ਕੱਲ ਫੋਨ ਦੇ ਥਰੂ ਅਸੀਂ ਹਨਾ ਘਰ ਬੈਠੇ- ਬੈਠੇ ਕੋਈ ਵੀ ਚੀਜ਼ ਮੰਗਾ ਸਕ ਕਦੀ ਐਪ ਇਨੇ ਚੱਲ ਪਏ ਐ, ਆਪਾਂ ਕੋਈ ਵੀ ਚੀਜ਼ ਸਸਤੀ ਤੋਂ ਸਸਤੀ ਦੇਖ ਸਕਦੇ ਹੈਗੇ ਇੰਨੇ ਐਪਸ ਐ ਹਨਾ। ਆਪਾਂ ਕੋਈ ਵੀ ਚੀਜ਼ ਸਸਤੀ ਤੋਂ ਸਸਤੀ ਮੰਗਾ ਸਕਦੇ ਆ, ਬਾਕੀ ਆਪਾਂ ਖਾਣ- ਪੀਣ ਨੂੰ ਇੰਨਾ ਮੰਗਾ ਸਕ ਦੇ ਹੈਗੇ ਆ ਜਿੱਦਾਂ ਕਿ ਲਾ ਲਓ ਤੁਸੀਂ ਆਪਾਂ ਕੁੱਛ ਖਾਣਾ ਵਾ ਹਨਾ ਆਪਾਂ ਯੋਮੇ ਟੋ ਕਰ ਸਕਦੇ, ਸਵਿਗੀ ਕਰ ਸਕਦੇ, ਬਲਿੰਕ ਇਟ ਐ, ਇੰਸਟਮਾਰਟ। ਟ ਐ ਬਹੁਤ ਸਾਰੇ ਐਪ ਆ ਜਿਨ੍ਹਾਂ ਤੋ ਕਿ ਤੁਸੀਂ ਦਸ ਮਿੰਟਾਂ ਦੇ ਵਿੱਚ-ਵਿੱਚ ਚੀਜ਼ ਮੰਗਾ ਸਕਦੇ ਹੈਗੇ ਓ ਘਰੇ। ਰੈਡੀ ਟੂ ਈਟ ਮੰਗਾਣੀ ਹੋਵੇ, ਚਾਹੇ ਕੁਛ ਵੀ ਮੰਗਾਣਾ ਹੋਵੇ।
ਹੋਰ ਤੇ ਹੋਰ ਰੈਪੀਡੋ ਵਗੈਰਾ ਵੱਡੇ-ਵੱਡੇ ਸ਼ਹਿਰਾਂ ਇਚ ਰੈਪੀਡੋ ਉਬਰ ਔਲਾ ਇਹ ਸਬ ਚਲਦੀਆਂ ਨੇ ਹੈਨਾ।
ਹਾਂਜੀ-ਹਾਂਜੀ।
ਹੂੰ-ਹੂੰ, ਜਿਵੇਂ ਕਈ ਬੱਚੇ ਪੜ੍ਹਾਈ ਕਰਨ ਬਾਹਰ ਗਏ ਹੁੰਦੇ ਨੇ, ਆਪਣੀ ਵਹੀਕਲ ਤੇ ਲਿਆ ਨੀ ਸਕਦੇ ਉ ਹਨਾ ਤੇ ਉ ਲੋਕਾਂ ਨੂੰ ਦੇਖੋ ਕਿੰਨਾ ਸੋਖਾ ਹੈਗਾ ਏ। ਵੀ ਆਪਣੇ ਪੀ ਜੀ ਦੇ ਨੀਚੇ ਬੁਲਾ ਲਿਆ ਰੈਪੀਡੋ ਔਟੋ ਪੇ ਕਰੋ ਤੇ ਚਲੇ ਜਾਓ।
ਹਾਂਜੀ, ਆਪਾਂ ਹਾਂਜੀ, ਰੈਪੀਟੋ ਤੋਂ ਇੱਕ ਹੋਰ ਚੀਜ਼ ਹੁੰਦੀ ਹੈਗੀ ਐ ਜਿੱਦਾਂ ਆਪਾਂ ਅ ਲਾ ਲਓ ਕੋਈ ਕਿਸੇ ਦੇ ਘਰ ਸਮਾਨ ਭੁੱਲ ਗਿਆਂ ਜਾਂ ਆਪਾਂ ਕਿਸੇ ਦੇ ਘਰ ਘਰ ਸਮਾਨ ਪਹੁੰਚਾਣਾ ਵਾ ਹਨਾ, ਆਪਾਂ ਰੈਪੀਟੋ ਕਰਕੇ ਉਹਨਾਂ ਦੇ ਘਰ ਪਹੁੰਚਾ ਸਕਦੇ ਹੈਗੇ ਇਕੱਲਾ ਸਮਾਨ ਹੀ।
ਜੀ ਪਹਿਲੇ ਟਾਈਮ ਜਦੋਂ ਬੰਦੇ ਨੂੰ ਫਿਰ ਇਹ ਕਹਿੰਦਾ ਸੀ ਹਾਂ ਜਦ ਅਗਲੀ ਵਾਰੀ ਆਵਾਂਗੇ ਫਿਰ ਲੈਲਾ ਗੇ ਕਿੰਨਾ ਸੁਖ ਹੈਗਾ ਏ, ਪਰ ਤੁਸੀਂ ਇੱਕ ਵੀ ਜਿਵੇਂ ਲੋਕੀ ਧੋਖਾਧੜੀ ਵੀ ਤੇ ਬੜੇ ਕਰਦੇ ਪਏ ਨੇ ਨਾ।
ਹਾਂਜੀ, ਉ ਤਾਂ ਹੈ ਮਤਲਬ ਸੇਫ ਵੀ ਹੈ। ਤੇ ਅਨਸੇਫ ਵੀ ਹੈਗਾ ਵਾ ਮਤਲਬ ਕਿ ਤੁਹਾਨੂੰ ਬਹੁਤ ਜ਼ਿਆਦਾ ਸਮਾਰਟ ਹੋਣਾ ਪਏਗਾ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਹੈਗੇ ਓ ਨਾ
ਹੁਣ ਜਿਵੇਂ ਲਿੰਕ ਆਣੇ ਨੇ ਗ਼ਲਤੀ ਨਾਲ ਕਿਵੇਂ ਟੱਚ ਫੋਨ ਹੀ ਨੇ ਅੱਜ-ਕੱਲ ਸਾਰਿਆਂ ਕੋਲ ਬੰਦੇ ਸਾਰੇ ਹੀ ਦਿੰਦੇ ਆ ਉਹਦੇ ਤੇ ਗਲਤੀ ਨਾਲ ਹੀ ਹੋ ਗਿਆ ਮੈਂ
ਆਗੀਆਂ ਹੋਈਆਂ ਜੋ ਕਿ ਸਾਨੂੰ ਫੇਰ ਪਤਾ ਲੱਗ ਜਾਂਦੀਆਂ ਹੈਗੀਆਂ ਬਟ ਸਾਡੇ ਜਿਹੜੇ ਪੇਰੈਂਟਸ ਹੈਗੇ ਆ ਹਨਾ ਉਹਨਾਂ ਨੂੰ ਨਹੀਂ ਪਤਾ ਲੱਗਦੀ ਉਹ ਕਹਿੰਦੇ ਨੇ ਹਾਂ ਸੱਚੀ ਏਦਾਂ ਹੋ ਗਿਆ ਵਾ ਆਪਾਂ ਦੱਸ ਦਿਆਂਗੇ ਕਿ ਨਹੀਂ ਇਹ ਕੰਪਿਊਟਰ ਤੋਂ ਹੋ ਗਿਆ ਵਾ।
ਮੈ ਸਮਝਾਉਣਾ ਪੈਂਦਾ ਸੀ
ਹਾਂਜੀ, ਲੱਗਦਾ ਐਵੇਂ ਹੀ ਹੈ ਰੀਅਲ ਹੀ ਆ ਬਟ ਉਹਨਾਂ ਨੂੰ ਨਹੀਂ ਇੰਨਾ ਪਤਾ ਲੱਗਦਾ ਹੈ ਤਾਂ
ਹਾਂ ਇਹ ਤੇ ਗੱਲ ਹੈਗੀ ਆ ਤੁਹਾਡੀ ਸਹੀ ਗੱਲ
ਪਿੱਛੇ ਜੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਆਈ ਸੀਗੀ ਕਿ ਇੱਕ ਡੋਲਫਿਨ ਨੇ ਆਪਣੇ ਹਨਾ ਟ੍ਰੇਨਰ ਨੂੰ
ਹਾਂ, ਉ ਵੇਖਿਆ ਸੀ ਉ ਵੀ।
ਹਾਂਜੀ, ਬਟ ਸਭ ਨੂੰ ਰੇਅਰ ਲੱਗਦੀ ਪਈ ਸੀ ਪਰ ਉ ਫੇਕ ਸੀਗੀ ਉ ਵੀ
ਹਾਂਜੀ ਜਿਵੇਂ ਦੇਖੋਗੇ ਅੱਖਾਂ ਤੇ ਵੀ ਦੇਖੋ ਅਸਰ ਪੈਂਦਾ ਹੀ ਹੈ ਚਾਹੇ ਐਸੀ ਆ ਚਾਹੇ
ਹਾਂਜੀ-ਹਾਂਜੀ ਅੱਜ-ਕੱਲ੍ਹ ਨਿੱਕੇ- ਨਿੱਕੇ ਨਿੱਕੇ ਬੱਚਿਆਂ ਦੇ ਸਿਰ ਦਰਦ ਹੋਣੇ ਸਟਾਰਟ ਹੋ ਗਏ ਹੋ ਗਏ ਨੇ।
ਨਾਲੇ ਤੇ ਇੰਨੇ ਵੱਡੇ-ਵੱਡੇ ਦਿਨ ਨੇ ਨੀਂਦਰ ਪੂਰੀ ਹੁੰਦੀ ਨੀ। ਫੋਨ ਚ ਵੜੇ ਰਹਿਣਾ ਹਰ ਵਕਤ।
ਉ ਤੇ ਏ ਫੋਨ 'ਚ ਰੈਸਟ ਨਹੀਂ ਮਿਲਦੀ ਮਿਨਿਮ
ਸਿਰ ਖਾਂਦਾ ਹੀ ਏਨਾ, ਚਾਹੇ ਕੋਈ ਨਿੱਕਾ ਬੱਚਾ ਵਡਾ ਬੱਚਾ।
ਉਹ ਤਾਂ ਹੈ, ਫੇਰ ਬੱਚਿਆਂ ਨੇ ਦੇਖਨਾ ਵੀ ਪੂਰਾ ਬਰਾਈਟ ਔਨ ਕਰਕੇ ਕੀ ਐ, ਫੁੱਲ ਕਰਕੇ।
ਪੂਰੀ ਬਰਾਈਟਨੈਸ ਔਨ ਕਰਕੇ ਬੋਲਦੇ ਨੇ, ਲਿਖਨਾ ਤੇ ਉਨਾਂ ਨੂੰ ਆਂਦਾ ਨੀ। ਛੋਟਿਆਂ ਨੂੰ ਬੋਲ ਦਿੰਦੇ ਨੇ।
ਹਾਂਜੀ, ਉਹ ਤਾਂ ਹੈ, ਫੇਰ ਫੋਨ ਚਲਾਂਦੇ ਨ। ਚਲਾਂਦੇ ਨੂੰ ਨਈ ਕਿਸੇ ਵੱਲ ਵੀ ਧਿਆਨ ਨੀ ਦੇਨਾ ਹੈਗਾ। ਕੋਈ, ਇੱਕ ਵਾਰੀ ਪੁਛਦਾ, ਦੋ ਵਾਰੀ ਪੁੱਛਦਾ ਵਾ।
ਨਾਮ ਨਈ ਉਨਾਂ ਕੋਲ। ਕੌਨ, ਬੈਠਾ ਉਨਾਂ ਨੂੰ ਕੁਛ ਨੀ ਪਤਾ, ਕੌਨ ਆ ਰੇਆ 'ਤੇ ਕੌਨ ਜਾ ਰੇਆ, ਉਨਾਂ ਕੋਲ। ਕੁਛ ਨਹੀਂ ਪਤਾ, ਹਾਂਜੀ। ਹੂ ਪੈਲੇ ਟਾਈਮ 'ਚ ਲੋਕੀ ਦੂਜਿਆਂ ਦੇ ਘਰੇ ਜਾਨਾ-ਆਨਾ। ਟਾਈਮ ਬਿਤਾਂਦੇ। ਹੁਨ ਅੱਜ-ਕੱਲ ਵੀਡੀਓ ਫੋਨਾਂ 'ਤੇ ਈ ਦੇਖੋ, ਰਿਸ਼ਤਿਆਂ ਤੇ ਦੇਖੋ ਅ 'ਤੇ ਪੈਂਦਾ ਈ ਏ, ਪੈਲੇ ਕਿੰਨਾ ਲੋਕਾਂ ਦੇ ਵਿੱਚ ਪਿਆਰ ਹੁੰਦਾ ਸੀ, ਸਨਮਾਨ ਹੁੰਦਾ ਸੀ, ਹੈ ਨਾ।
ਹੁਨ ਕੋਈ, ਕਿਸੇ ਦੇ ਘਰ ਆ ਜੇ ਦੋ-ਤਿੰਨ ਦਿਨ ਤਾਂ ਮੂੰਹ ਬਨ ਜਾਂਦੇ ਨੇ, ਹਾਂ, ਚਲੋ, ਦੂਰ ਈ ਠੀਕ ਓ ਜੀ। ਜਿਦੇ ਕੋਲ, ਠੀਕ ਏ, ਹਾਂਜੀ।
ਚਲੋ ਕੋਈ ਨੀ, ਕਰਦੀ ਫਿਰ ਮੈ, ਓਕੇ।
ਸਹੀ ਗੱਲ ਆ।